ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਵਾਹਿਗੁਰੂ ਜੀ ਕੀ ਫਤ ਤੇ ਜੀ, ਹੋਰ ਠੀਕ ਹੋ?
ਠੀਕ-ਠੀਕ ਤੁਸੀਂ ਸੁਣਾਓ, ਜੇ ਠੀਕ ਠਾਕ
ਬਸ ਜੀ ਕਿਰਪਾ ਜੀ ਕਿਰਪਾ
ਅੱਛਾ, ਮੈਂ ਕਿਹਾ ਤੁਸੀ ਤੇ ਕਰਨਾ ਨੀ ਫੋਨ, ਆਪੇ ਹੀ ਕਰਕੇ ਯਾਦ ਕਰੀਏ
ਬਸ ਤੁਹਾਨੂੰ ਪਤਾ ਹੀ ਹੈ ਬਿਜੀ ਰਹੀਦਾ। ਥੋੜ੍ਹਾ ਬਹੁਤ ਕੰਮ ਜਾਈਦਾ ਕਦੇ ਪ੍ਰੋਗਰਾਮ ਚਲੇ ਗਏ, ਕਦੀ ਕਿਤ ਥੇ ਚਲੇਗੇ, ਹਾਂਜੀ-ਹਾਂਜੀ।
ਆਹ ਫਿਰ ਕੰਮ ਤੇ ਕਰਨਾ ਹੀ ਪੈਂਦੇ ਨੇ ਹੋਰ ਰੋਟੀ ਖਾਨ, ਚਲੋ ਵਧੀਆ ਗੱਲ ਇਹ ਵੀ ਕਿਸੇ ਕਿਸੇ ਨੂੰ ਮਿਲਦੀ ਭਾ ਗਾਂ ਆਲੈ ਨੂੰ
ਹਾਂਜੀ ਬਸ, ਕਿਰਪਾ ਸਭ ਠੀਕ ਠਾਕ ਜੀ, ਸਬ ਠੀਕ-ਠਾਕ।
ਹੋਰ ਕੀ ਕਰਦੇ ਪਏ ਸੀ?
ਬਸ ਜੀ ਹੁਣੇ ਬਸ ਨਾਸ਼ਤਾ ਪਾਣੀ ਕੀਤਾ।
ਅੱਛਾ-ਅੱਛਾ, ਕੀ ਖਾਧਾ ਨਾਸ਼ਤੇ ਚ ਤੁਸੀਂ?
ਬਸ ਜੀ ਤੁਹਾਨੂੰ ਪਤਾ ਹੀ ਹੈ ਜਿਵੇਂ
ਅੱਛਾ-ਅੱਛਾ, ਹਾਂ ਹੋਰ ਕਿ ਸਵੇਰੇ ਤਾਂ ਖਾਣੇ ਹੁੰਦੇ ਨੇ ਪਰੋਂਠ ਤੇ ਦਿਨੇ ਤੇ ਖਾਨ ਨਹੀਂ ਜਾਂਦੇ। ਸਵੇਰੇ ਹੀ ਖਾਣੇ ਹੁੰਦੇ ਨੇ, ਹੋਰ । ਹੋਰ ਘਰ ਸਭ ਠੀਕ ਹੈ ਨਾ, ਹੋਰ ਕੋਈ ਗਏ ਸੀ ਮੈਂ ਸੁਣਿਆ ਤੁਸੀਂ ਤੇ ਉਸ ਪਾਸੇ ਯਾਤਰਾ ਲਈ ਕਿੱਧਰ ਆ।
ਹਾਂਜੀ ਹਾਂਜੀ ਕੱਲ੍ਹ ਆਪਾਂ ਗਏ ਦੇ ਸੀ ਆਪਣਾ ਹਾਜੀ ਹਾਂਜੀ ਹਾਂਜੀ
ਅੱਛਾ
ਕੱਲ ਦਰਬਾਰ ਸਾਹਿਬ ਗਏ ਦੇ ਸੀ।
ਅੱਛਾ ਅੱਛਾ ਅੱਛਾ ਹੋ। ਵਾਹਿਗੁਰੂ ਵਾਹਿਗੁਰੂ ਬਹੁਤ ਦਰਸ਼ਨ ਕਰ ਆਏ ਹੋ ਤੁਸੀਂ ਰਾਮਦਾਸ ਜੀ ਦੇ। ਹਾਂਜੀ, ਹੂੰ ਬਹੁਤ ਲੱਖਾਂ ਦੇ ਹਿਸਾਬ ਨਾ ਨਾ ਵੀਰੇ ਉੱਥੇ ਸੰਗਤ ਲੱਖਾਂ ਦੇ ਗਿਣਤੀ ਤੋਂ ਬਾਹਰ ਹੁੰਦੀ। ਓਥੇ ਸੰਗਤ ਔਰ ਲੰਗਰ ਵਾਹਿਗੁਰ ਦਾ ਇੰਨਾ ਚੱਲਦਾ ਹੈ। ਬਹੁਤ ਜ਼ਿਆਦਾ ਚੱਲਦਾ ਲੰਗਰ
ਹਾਂਜੀ ਹਾਂਜੀ ਮਹਾਰਾਜ ਨੇ ਚਲਾਇਆ ਵੀਰ ਰੁਪਏ
ਆਹ ਆਹ ਆਹੋ ਹੋਰ ਉੱਥੇ ਵੀ ਕੋਈ ਸੁਣਾਓ ਫੇਰ ਕੋਈ ਸੁੱਖ ਸੁੱਖ ਸਾਰੇ ਮਿਲਦੇ ਨੇ ਉੱਥੇ ਕਮਰੇ ਵਗੈਰਾ ਚੀਜ ਚੂਜ ਦਾ ਬਾਥਰੂਮ ਵਗੈਰਾ ਇੱਧਰ ਉਧਰ ਹੈ ਨੇ।
ਹਾਂਜੀ ਹਾਂਜੀ ਬੜੀ ਵਧੀਆ ਸਰਾਵਾ ਬਣੀਆਂ ਦੀਆਂ ਉੱਥੇ ਕਮਰੇ ਮਿਲ ਜਾਂਦੇ ਨੇ ਇੰਨੇ ਸਾਫ਼ ਸੁਥਰੇ ਕਮਰੇ।
ਅੱਛਾ ਜਦੋਂ ਮਰਜ਼ੀ ਜਾਓ ਜਾਂ ਉਹ ਕਰਦੇ ਨੇ
ਨਹੀਂ ਸ਼ਨੀ ਐਤਵਾਰ ਨੂੰ ਸੰਗਤ ਥੋੜ੍ਹੀ ਜ਼ਿਆਦਾ
ਅੱਛਾ ਅੱਛਾ
ਹਾਂ ਵੀਕਡੇਜ ਚ ਥੋੜ੍ਹੀ ਘੱਟ ਹੁੰਦੀ ਸੋਮ, ਮੰਗਲ, ਬੁੱਧਵਾਰ।
ਅੱਛਾ ਅੱਛਾ ਅੱਛਾ ਇਹ ਵੀ ਹਿਸਾਬ ਹੁੰਦਾ ਹੁਣ ਹਨਾ।
ਹਾਂਜੀ ਹਾਂਜੀ ਸ਼ਗ ਸ਼ਨੀ ਵੀ ਐਤਵਾਰ ਨੂੰ ਤੁਹਾਨੂੰ ਪਤਾ ਸੰਗਤ ਆਏ ਵਿਹਲੇ ਹੁੰਦੀ ਦੁਨੀਆਂ ਛੁੱਟੀ ਹੁੰਦੀ ਹੈ। ਹਾਂਜੀ ਹਾਂਜੀ। ਨਾਲ ਹੀ ਗੁਰਦੁਆਰਾ ਉਹ ਅੱਟਲ ਰਾਏ ਸਾਹਿਬ ਜੀ ਦਾ ਹੈਗਾ ਉਹ ਬੜਾ
ਅੱਛਾ
ਹਾਂ ਤੁਸੀਂ ਜਾਂਦੇ ਹੋ ਦਰਸ਼ਨ ਨਹੀਂ ਕਰਦੇ।
ਬਹੁਤ ਘੱਟ ਬਾਹਰ ਹੀ ਮੱਥਾ ਟੇਕੀ ਦਾ ਤੇ ਬਸ ਸਵੇਰੇ ਜਾਈਦਾ ਸ਼ਾਮੀ ਆ ਜਾਈਦਾ ਤਾਂ ਹੀ ਤੁਹਾਡੇ ਕੋਲ ਪੁੱਛਿਆ ਨਾ ਵੀ ਉੱਥੇ ਕੋਈ ਰਹਿਣ ਦਾ ਹੈ ਵੀ ਇੰਤਜ਼ਾਮ ਜਾਂ ਕੁਛ
ਹੂੰ ਹੂੰ ਨਈ ਰਹਿਣ ਦਾ ਤੇ ਹੈ ਇੰਤਜ਼ਾਮ। ਅਤੇ ਸ਼ਰਾਵਾਂ ਬਣੀਆਂ ਤੇ ਜਾਇਆ ਕਰੋ ਬਾਬਾ, ਅਟਾਲ ਰਾਏ ਜੀ ਦੇ ਗੁਰਦੁਆਰੇ,
ਅੱਛਾ-ਅੱਛਾ ਮੈਂ ਵੀ ਸੁਣਿਆ ਸੀ। ਕਹਿੰਦੇ ਉੱਥੇ ਨਾ ਜਾਓ, ਤੇ ਯਾਤਰਾ ਸਫਲ ਹੀ ਨੀ ਹੁੰਦੀ।
ਹਾਂਜੀ-ਹਾਂਜੀ।
ਹਾਂ ਉਹ ਫੇਰ ਬਸ ਬਾਹਾਰੇ ਮੱਥਾ ਟੇਕ ਕੇ। ਤੇ ਬਾਹਰੋਂ ਹੀ ਆ ਜਾਈਦਾ ਬਸ
ਨਹੀਂ-ਨਹੀਂ ਇਤਿਹਾਸ ਇਸ ਗੁਰਦੁਆਰੇ ਦਾ। ਇਤਿਹਾਸ ਵੀ ਐ ਨਾ,
ਅੱਛਾ-ਅੱਛਾ-ਅੱਛਾ ਦੱਸੋ, ਕੀ ਇਤਿਹਾਸ ਤੇ ਸਾਨੂੰ ਵੀ ਪਤਾ ਚੱਲੇ, ਵੀ ਕੀ ਉੱਥੋਂ ਦਾ ਉਹ ਐ।
ਇਤਿਹਾਸ ਹੈਗਾ ਬਾਬਾ ਟਲ ਰਾਏ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਸਨ।
ਅੱਛਾ-ਅੱਛਾ, ਵਾਹਿਗੁਰੂ-ਵਾਹਿਗੁਰੂ ਅੱਛਾ।
ਬਾਬਾ, ਸਭ, ਤੋਂ ਵੱਡੇ ਜਿਹੜੇ ਸਨ, ਬਾਬਾ ਗੁਰਦਤਾ ਜੀ ਫੇਰ ਮੁਲਜ ਮੱਲ ਜੀ ਫਿਰ, ਅਨੀਮਲ ਜੀ। ਤੇ ਫੇਰ ਬਾਬਾ ਅਟੱਲ ਰਾਏ ਜੀ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ। ਪੰਜ ਸਪੁੱਤਰ ਸਨ ਉਹਨਾਂ ਦੇ, ਹਰਗੋਬਿੰਦ ਸਾਹਿਬ ਜੀ ਦੇ,
ਅੱਛਾ-ਅੱਛਾ,
ਮਾਲਕ ਹਨ। ਜੀ ਹਾਂਜੀ ਬਾਬਾ ਅਟੱਲ ਰਾਏ ਜੀ। ਇਤਿਹਾਸ ਹੈਗਾ ਹਜੇ ਨੌ ਸਾਲ ਦੀ ਉਮਰ ਸੀ, ਉਹਨਾਂ ਦੀ ਤੇ ਸੱਤ ਸਾਲ ਦੀ ਉਮਰ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ।
ਅੱਛਾ,
ਹਾਂ,
ਅੱਛਾ,
ਖੇਡਦੇ ਸਾਨੂੰ ਉੱਥੇ ਹੀ ਸਾਰੇ,
ਅੱਛਾ,
ਹਾਂ, ਤੇ ਉਹ ਇਤਿਹਾਸਕਾਰ ਇਹਨਾਂ ਨੇ ਲਿਖਿਆ ਕਿ ਆਪਣਾ ਬੱਚੇ ਜਿਵੇਂ ਖੇਡਦੇ ਨੇ ਤੇ ਮੀਤੀਆਂ ਵੀ ਆਦੀਆਂ ਨਾ ਜਿਵੇਂ, ਕਿ ਮੇਰੀ ਵਾਰੀ ਅੱਜ ਤੇਰੀ ਵਾਰੀ ਕੱਲ ਐ। ਤੇ ਐਵੇਂ ਖੇਡਦੇ ਪਏ ਸਨ ਰਾਤ ਪੈ ਗਈ
ਅੱਛਾ
ਤੇ ਆਪਣਾ ਵਾਰੀ ਸੀ, ਅਗਲੇ ਦਿਨ ਦੀ ਮੋਹਣ ਦੀ ਮੋਹਨ ਯਾਰ ਸੀ, ਉਹਨਾ ਦਾ ਛੋਟਾ
ਅੱਛਾ
ਖੇਲਦੇ ਨੇ ਯਾਰ ਦੋਂਸਤ ਇਕੱਠੇ ਹੋਕੇ ਸਾਰੇ ਮੋਹਨ ਦੀ ਵਾਰੀ ਸੀ, ਤੇ ਫਿਰ ਬੱਚੇ ਬੱਚਿਆਂ ਨੇ ਆਖਿਆ, ਬਈ ਹੁਣ ਤੇਰੀ ਵਾਰੀ ਕੱਲੇ
ਅੱਛਾ
ਕੱਲ੍ਹ ਤੇਰੀ ਵਾਰੀ ਏ, ਤੇ ਆਪਾਂ ਕੱਲ੍ਹ ਤੇਰੇ ਕੋਲੋ ਵਾਰੀ ਲਵਾਂਗੇ, ਮੋਹਨ ਹੁਣ ਰਾਤ ਪੈ ਗਈ ਚਲੋ ਘਰ ਜਾਓ ਸਾਰੇ, ਘਰ ਚਲੇ ਗਏ ਸਾਰੇ
ਅੱਛਾ
ਤੇ ਅਗਲੇ ਦਿਨ, ਫਿਰ ਸਭ ਬੱਚੇ ਇਕੱਠੇ ਹੋ ਕੇ ਆਏ ਤੇ ਪੁੱਛਣ ਲੱਗੇ ਕੀ ਮੋਹਨ ਨੀ ਆਇਆ
ਹੂ
ਤੇ ਬੱਚਿਆਂ ਨੇ ਆਖਿਆ ਬਈ ਲੱਗਦਾ ਘਰ ਹੀ ਲੁਕ ਗਿਆ ਵਾਰੀ ਨਾ ਦੇਣੀ ਪਵੇ
ਅੱਛਾ, ਵਾਹਿਗੁਰੂ- ਵਾਹਿਗੁਰੂ
ਘਰ ਗਏ ਤੇ ਕੀ ਵੇਖਿਆ, ਉਹਦੀ ਮਾਤਾ ਰੋਂਦੀ ਪਈ ਏ
ਅੱਛਾ, ਵਾਹਿਗੁਰੂ
ਤੇ, ਫੇਰ ਬੱਚਿਆਂ ਨੇ ਆਖਿਆ ਬਈ ਉਹ, ਕੀ ਆਪਨਾ, ਕਿ ਉਹ ਮੋਹਨ ਕਿੱਥੇ ਵੇ
ਹਮ
ਤੇ ਉਹ ਮਾਤਾ ਕਹਿੰਦੀ, ਬੇਟਾ ਉਹ ਨਹੀਂ ਆ ਸਕਦਾ ਹੁਣ, ਕਹਿੰਦੇ ਕਿਉਂ ਕਹਿੰਦੀ, ਉਹ ਮਰ ਗਿਆ ਹੁਣ
ਅੱਛਾ
ਹਾਂ, ਤੇ ਬੱਚੇ ਬਾਬਾ ਟੱਲ ਰਾਏ ਜੀ ਕਹਿਣ ਲਗੇ, ਨਹੀਂ ਉਹ ਝੂਠ ਬੋਲਦਾ ਸਾਨੂੰ ਵਾਰੀ ਨਾ ਦੇਣੀ ਪਵੇ ਇਸ ਕਰਕੇ ਲੁੱਕ ਗਿਆ ਅੰਦਰ ਜਾ ਗਏ ਤਾਂ ਤੂੰ ਝੂਠ ਬੋਲ ਰਹੀ ਏ ਮਾਤਾ ੳਹ ਮਾਤਾ ਨੇ ਸਮਝਾਇਆ ਕਹਿੰਦੇ ਨਹੀਂ ਉਹਨੂੰ ਸੱਪ ਨੇ ਵੱਡਿਆ ਉਹ ਮਰ ਗਿਆ।
ਅੱਛਾ, ਵਾਹਿਗੁਰੂ
ਹਾਂ, ਉਹ ਮੰਨੇ ਹੀ ਨਾ ਬੱਚੇ
ਹੂ
ਤੇ ਫਿਰ ਜਦੋਂ ਤੀਸਰੀ ਵਾਰ ਕਿਹਾ ਤੇ ਮਾਤਾ ਕਹਿੰਦੀ ਜੇ ਤੁਹਾਡੇ ਕੋਲ ਉੱਠਦਾ ਐ ਤੇ ਤੁਸੀਂ ਉਠਾ ਲੋ, ਸਾਡੇ ਕੋਲ ਤੇ ਉੱਠ ।
ਅੱਛਾ ਵਾਹਿਗੁਰੂ।
ਜੀ ਹੋਰ ਬੱਚ ਚੇ ਸਾਰੇ ਗਏ ਐ। ਤੇ ਬਾਬਾ ਅਟਲ ਰਿਹਾ ਜਿਹੂੰ ਖੁੰਡੀ ਹੁੰਦੀ ਸੀ ਲੱਕੜ ਦੀ ਉਹ ਮਾਰੀ ਉਹਨੂੰ ਉਹ ਲੇਟਿਆ ਪਿਆ ਸੀ। ਕਹਿੰਦੇ ਉੱਠ ਖੇਸ ਵੱਟ ਕੇ ਸੁੱਤਾ ਪਿਆ, ਸਾਡੀ ਵਾਰੀ ਦੇ। ਹਾਂ ਤੇ ਉਹ ਤੇ ਗੁਰੂ ਪੁੱਤਰ ਸਨ, ਸ਼ਕਤੀਆਂ ਦੇ ਮਾਲਕ ਸਨ, ਕਿਆ ਉਹਨੂੰ ਉਠ ਖਲੋਤਾ ਉਹਦੇ ਕੱਪੜਾ ਲਾ ਕੇ ਪਰਾ ਸੁਟਿਆ ਉਹਨੇ ਤੇ ਤੁਰ ਪਿਆ ਖੇਡਣ।
ਹਾਂ ਬਈ ਇਹ ਕੀ ਹੋ ਗਿਆ।
ਹੂੰ, ਫੇਰ ਗਏ ਜੀ ਆਪਣਾ ਖੇਡਣ ਲੱਗ ਗਏ ਤੇ ਹਰ ਗੋਬਿੰਦ ਸਾਹਿਬ ਜੀ ਨੂੰ ਪਤਾੱ ਲੱਗ ਗਿਆ ਜੀ ਨੂੰ ਕਿ ਬਾਬਾ ਅਟਲ ਰਾਏ ਜਿਹਨੂੰ ਮਰਿਆ ਬੱਚਾ ਜਵਾਲ ਤੇ ਫਿਰ ਬੁਲਾ ਲਿਆ ਕਿ ਪੁੱਤਰ ਠੀਕ ਨਹੀਂ ਕੀਤਾ ਤੁਸੀਂ।
ਅੱਛਾ ਵਾਹਿਗੁਰੂ ਵਾਹਿ
ਕਿ ਉਹ ਉਹਦਾ ਸਮਾਂ ਹੋ ਗਿਆ ਸੀ, ਉਹਨੇ ਝੱਜ ਚਲੇ ਜਾਣਾ ਸੀ।
ਅੱਛ-ਅੱਛਾ।
ਹਾਂ। ਤੁਸੀਂ ਗਲਤ ਕੀਤਾ ਕਹਿੰਦੇ ਨਹੀਂ ਜਵਾਲਨਾ ਸੀਂ ਕਹਿੰਦੇ ਫੇਰ ਨੀ ਮਰਨਾ ਉਹਨੇ, ਫੇਰ ਮਰ ਜਾਣਾ ਐ। ਸਮੇਂ ਕਰਕੇ
ਅੱਛਾ।
ਬਾਬਾ ਅਟਲ ਰਾਏ ਜੀ ਫਿਰ ਸੁਣਦੇ ਰਹੇ ਪਿਤਾ ਦੀਆਂ ਗੱਲਾਂ ਕੁਛ ਨਾ ਆਖਿਆ।
ਅੱਛਾ।
ਕਹਿੰਦੇ ਜਾ ਹੁਣ ਤੁਸੀਂ ਸਰੀਰ ਚ ਰਹੋ ਜਾ ਅਸੀ ਰਹੀਏ ਦੱਸੋ।
ਹੂੰ।
ਬਾਬਾ ਅਟਲ ਰਾਏ ਜੀ ਹੱਥ ਜੋੜ ਕੇ ਚਲੇ ਗਏ, ਉਹ ਅਸਥਾਨ ਤੇ ਜਿੱਥੇ ਹੁਨ ਬਣਿਆ ਵੱਡਾ ਗੁੰਬਦ ਬਣਿਆ ਬਹੁਤ ਵੱਡਾ। ਉੱਥੇ ਕੋਠਾ ਸੀ ਨਾ ਉਹਨਾਂ ਦਾ ਬਾਬਾ ਅਟੱਲ ਰਾਏ ਜੀ ਦਾ ਕਹਿੰਦੇ ਉੱਥੇ ਜਾ ਕੇ ਲੇਟ ਗਏ ਜਪੁਜੀ ਸਾਹਿਬ ਦਾ ਪਾਠ ਕਰਕੇ ਸੋ ਤੇ ਉੱਥੇ ਸਰੀਰ ਛੱਡ ਦਿੱਤਾ ਉਹਨਾਂ ਨੇ
ਵਾਹਿਗੁਰੂ ਵਾਹਿਗੁਰੂ ਇੰਨੇ ਉਹ ਮਾਲਕ ਸੀ ਸ਼ਕਤੀਆਂ ਦੇ ਹਾਂ ਅੱਛਾ ਵਾਹਿਗੁਰੂ, ਵਾਹਿਗੁਰੂ ਹੂੰ,
ਕਾਰ ਕੀਤਾ ਫਿਰ ਵਰ ਵੀ ਦਿੱਤੇ ਉਹਨਾਂ ਨੂੰ ਕਿ ਜਿਹੜਾ ਵੀ ਦਰਬਾਰ ਸਾਹਿਬ ਆਏਗਾ ਹਰਿਮੰਦਰ ਸਾਹਿਬ ਆਏਗਾ ਜਦੋਂ ਤੱਕ ਮੱਥਾ ਨਹੀਂ ਟੇਕੇਗਾ ਇੱਥੇ ਆਪਣਾ ਮਸਤਕ ਨਹੀਂ ਆਪਣਾ ਲਾਏਗਾ ਇਹਨਾਂ ਦੇ ਚਰਨਾਂ ਤੇ ਤੇ ਯਾਤਰਾ ਸਫਲ ਨਹੀਂ ਹੋਣੀ ਉਹਦੀ
ਅੱਛਾ
ਹਾਂ
ਵਾਹਿਗੁਰੂ ਸ਼ਾਂਤੀ ਬਖਸ਼ੀ
ਤੇ ਬੜੇ ਵਰ ਦਿੱਤੇ ਸਨ ਕਿ ਆਪਣਾ ਵਰ ਦਿੱਤੇ ਕੀ ਆਪਣਾ ਕਿ ਬਾਬਾ ਅਟੱਲ ਪੱਕੀਆਂ ਪਕਾਈਆਂ ਘੱਲ
ਅੱਛਾ ਵਾਹਿਗੁਰੂ
ਹਾਂ
ਹਾਂ ਜਿਹੜਾ ਲਿਜਾਓ ਵੇਖੋ ਲੰਗਰ ਉਧਰ ਕਹਿੰਦੇ ਲੱਗਾ ਹੀ ਹੋਇਆ ਜਿਹੜਾ ਲਿਜਾਓ ਚਾਹ ਦਾ ਲੰਗਰ ਅੱਛਾ ਅੱਛਾ ਅੱਛਾ ਨਹੀਂ ਅੱਜ ਤੋਂ ਬਾਅਦ ਮੈਂ ਜ਼ਰੂਰ ਉਹ ਕਰਾਂਗੀ ਜਦੋਂ ਗਈ ਦਰਸ਼ਨ ਜ਼ਰੂਰ ਕਰਕੇ ਆਵਾਂਗੇ। ਹੂੰ ਹਾਂ ਹੂੰ ਵਾਹਿਗੁਰੂ ਬਹੁਤ ਵਧੀਆ ਕਮਾਲ ਹੋ ਗਈ ਏ। ਤੇ ਬਹੁਤ ਸੋਹਣੀਆਂ ਗੱਲਾਂ ਕਰਦੇ ਹੋ ਔਰ ਇਹਨੇ ਮੈਂ ਕਿਹਨੀ ਆ ਸੋਝੀ ਵਾਹਿਗੁਰੂ ਨੇ ਤੁਹਾਨੂੰ ਦਿੱਤੀ ਤੇ ਕਿ ਸਾਰੇ ਆ ਦਰਸ਼ਨ ਕਰਕੇ ਤੇ ਹੁਣ ਛੁੱਟੀਆਂ ਹਾਂ
ਤੱਕ ਜਦੋਂ ਵੇਖਿਆ ਨਾ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਵੇਖਿਆ, ਫਿਰ ਉਹਨਾਂ ਦੇ ਮਨ ਚ ਬੈਰਾਗ ਜਿਯਾ ਆ ਗਿਆ। ਉਹ ਉਦੋਂ ਦੇ ਫੇਰ ਬੈਰਾਗੀ ਤਨ ਗੁਰੂ ਤੇਗ ਬਹਾਦੁਰ ਸਾਹਿਬ
ਅੱਛਾ।
ਸਾਲ ਦੀ ਉਮਰ ਚ ਵੇਖਿਆ, ਜਦੋਂ ਆਪਣੇ ਭਰਾ ਨੂੰ ਜਾਦਿਆ ਬੈਰਾਗ ਬੜਾ ਸੀ, ਉਹਨਾਂ ਦੀ ਜਿੰਨੀ ਬਾਣੀ ਬੈਰਾਗ ਔ ਹੀ ਬਾਣੀ ਹੈ, ਗੁਰੂ ਤੇਗ ਬਹਾਦਰ
ਅੱਛਾ, ਅੱਛਾ। ਅੱਛਾ।
ਹੂੰ, ਹਾਂਜੀ ਹਾਂਜੀ, ਚਲੋ ਹੋਰ ਤੁਸੀਂ ਸੁਣਾਓ ਠੀਕ ਹੈ, ਘਰ ਪਰਿਵਾਰ
ਘਰ ਸਭ ਠੀਕ ਠਾਕ, ਬਸ ਹੋਰ ਸ਼ਰਾਰਤੀ ਛੋਟੂ ਭਰਾ ਹੈ,, ਉਹਦਾ ਪੋਤਰਾ ਸਾਡਾ ਔ ਫੇਰ ਹੁਣ ਔ ਨਾ ਹਾ, ਉਹ ਫੇਰ ਹੁਣੇ ਉੱਠਿਆ।
ਅੱਛਾ ਉਠ ਕੇ ਸਵੇਰੇ ਸਵੇਰੇ ਤੁਹਾਡੇ ਵੱਲ ਹੀ ਆ ਜਾਂਦਾ।
ਆਹੋ ਉਹ ਫੇਰ ਹੁਣੇ ਉੱਠਿਆ ਤੇ ਉਹ ਫੇਰ ਸਭ ਨੂੰ ਫਤਿਹ ਬੁਲਾਉਂਦਾ। ਸਾਰਿਆਂ ਨੂੰ ਹਾਥ ਜੋੜਦਾ ਫਤਿਹ ਬੁਲਾਉਂਦਾ। ਤੇ ਹੁਣ ਬਸ ਫਿਰ ਸ਼ੁਰੂ ਹੋਣੇ ਦੇ ਮਗਰ ਮਗਰ ਮਗਰ ਮਗਰ ਬਸ ਹੁਣ ਨਿਕਲ ਗਿਆ, ਬਾਹਰ ਮੰਮੀ ਨੂੰ ਉਹਦਾ ਪਤਾ ਨੀ ਹੈ। ਬਈ ਉਹ ਬਾਹਰ ਨਿਕਲ ਗਿਆ ਤੇ ਉਹ ਮਸ਼ੀਨ ਦੇ ਕੋਲ ਮਸ਼ੀਨ ਲੱਗੀ ਨਾ ਬਸ ਸਾਡੇ ਕੱਪੜੇ ਧੋਣ ਵਾਲੇ ਬਸ ਉਹਦਾ ਊਨਾਨੂ ਛੇੜੇਗਾ, ਇੱਧਰ ਉਧਰ ਸੁੱਚਾਂ ਨੂੰ ਛੇੜੇਗਾ। ਬਸ ਇਹ ਸ਼ਰਾਰਤਾ ਕਰੇਗਾ ਜਾਂ ਵਾਏਪਰ ਵੂਪਰ ਮਾਰੇਗਾ, ਆਹ ਉਹ ਤੇ ਗੱਲ ਹੈ। ਔ ਤੇ ਗੱਲ ਐ ਹੋਰ ਅੱਛਾ ਛੁਟੀਆਂ ਪੈ ਗਈਆਂ ਬੱਚਿਆਂ ਨੂੰ।
ਹਾਂਜੀ-ਹਾਂਜੀ ਛੁੱਟੀਆਂ ਪੈ ਗਈਆਂ ਨੇ।
ਅੱਛਾ। ਚਲੋ ਜੀ ਠੀਕ ਠੀਕ ਫਿਰ ਮੈਂ ਰੱਖਣੀ ਆ, ਥੋੜਾ ਕੰਮ ਏ ਮੈਨੂੰ ਠੀਕ-ਠੀਕ।